ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਵਧੀਆ ਤੁਸੀਂ ਦੱਸੋ।
ਯਾ ਹੋਰ ਘਰ ਸਭ ਠੀਕ ਨੇ।
ਸਭ ਵਧੀਆ।
ਚਲੋ ਯਾ ਮੈਂ ਵੀ ਬਸ ਵਧੀਆ।
ਵਧੀਆ ਮੈਂ ਬਸ ਹੁਣੇ ਫ੍ਰੀ ਹੋਈ ਆ ਲੰਚ ਕਰਕੇ ਹੁਣੇ ਫ੍ਰੀ ਹੋਈ ਆ ਮੈਂ ਤੇ।
ਅੱਛਾ ਮੈਂ ਤੇ ਆਲੂ ਬੈਂਗਣ ਬਣਾਏ ਸੀਗੇ।
ਭਿੰਡੀਆਂ ਬਣਾਈਆਂ ਸੀ ਨਾਲ ਰਾਇਤਾ।
ਵਾਹ ਜੀ ਵਾਹ ਹਾਂ ਸੁੱਕੀ ਉਹੀ ਨਾ ਸੁੱਕੀ ਸਬਜ਼ੀ ਦੇ ਨਾਲ ਰਾਇ ਤਾ ਤੇ ਬਹੁਤ ਜ਼ਰੂਰੀ ਹੈ ਗਰਮੀਆਂ ਵਿੱਚ ਤੇ ਰਏ ਦਹੀਂ ਦੇ ਬਗੈਰ ਤੇ ਸਵਾਦ ਹੀ ਨਹੀ ਆਉਂਦਾ ਕਿਸੇ ਦਾਲ ਸਬਜ਼ੀ ਦਾ।
ਮਜ਼ਾ ਹੀ ਨਹੀ ਆਉਂਦਾ ਮੈਨੂੰ ਵੈਸੇ ਵੀ ਰਾਇਤਾ ਬਹੁਤ ਪਸੰਦ ਹੈ ਸਬਜ਼ੀ ਹੋਏ ਨਾ ਹੋਏ ਰਹਿਤਾ ਚਾਹੀਦਾ ਐ ਰਾਇਤਾਂ ਅੱਛਾ ਲੱਗਦਾ ਹਾਂ ਸੈਲੇਡ ਵੀ ਹਾਂ ਥੋੜਾ ਸਪਰਾਊਟਸ ਵਗੈਰਾ ਨਾਲ ਪਾਾਲੋ ਨਾ ਸੈਲਡ ਵਿਚ
ਹੂ ਹੂ ਹੂ ਹੂ ਹਾਂ ਬਾਕੀ ਰਾਜਮਾਂ ਚਾਵਲ ਕੜੀ ਚਾਵਲ ਸਾਂਬਰ ਚਾਵਲ ਐ ਤੇ ਹੈ ਹੀ ਮੇਰੇ
ਹਮ ਅਸੀਂ ਤੇ ਇਹ ਸਭ ਚੀਜ਼ਾਂ ਰਾਤੀ ਬਣਾਉਦੇ ਹਾਂ ਪਰ ਤੁਸੀਂ ਤੁਸੀਂ ਦੁਪਹਿਰੇ ਬਣਾਉਂਦੇ ਹੋ ਮੇਰੀ ਚਾਚੀ ਜੀ ਦੱਸ ਰਹੇ ਸੀ, ਕਹਿ ਰੇ ਦੁਪਹਿਰੇ ਬਣਦੇ ਅਸੀਂ ਰਾਤੀ ਬਣਾਉਦੇ ਹਾਂ
ਹਾਂ ਅੱਛਾ ਨਾ ਨਾ ਇਥੇ ਤੇ ਦੁਪਹਿਰੇ ਬਣਦਾ ਸਾਰਾ ਕੁਛ। ਅੱਛਾ ਕਿਉਂਕਿ ਅਸੀਂ ਇਹਨੂੰ ਇੱਕ ਹੈਵੀ ਖਾਨੇ ਦੇ ਤੌਰ ਤੇ ਮੰਨਿਆ ਜਾਂਦਾ ਹੈ ਸਾਡੇ ਹਿਸਾਬ ਨਾਲ ਨਾ ਏ।
ਹਾਂ ਮੇਰੇ ਨਾਨਕੇ ਵੀ ਨੀ ਖਾਂਦੇ।
ਹਾਂ ਹਾਂ ਹਾਂ।
ਪਰ ਇੱਥੇ ਤਾਂ ਦੁਪਹਿਰੇ ਘਰ ਹੀ ਨੀ ਕੋਈ ਹੁੰਦਾ ਤੇ।
ਅੱਛਾ ਇਹ ਇਹਹੀ ਹਿਸਾਬ ਹੋਏਗਾ ਨਾ ਤੁਹਾਡਾ ਹਾਂ ਸਾਡੇ ਤੇ ਚਲੋ ਆਉਂ ਦੇ ਨੇ ਹਾਂ ਖਾਂ
ਹਾਂ ਉਧਰੋਂ ਮੇਰੇ ਪਾਪਾ ਵੀ ਸੀ ਤੇ ਉਹ ਵੀ ਜੋਬ ਕਰਦੇ ਸੀ ਨਾ ਸਵੇਰੇ ਛੇ ਵਜੇ ਦੀ, ਤੇ ਉਹ ਮਤਲਬ ਨੌ ਵਜੇ ਆਉਂਦੇ ਸੀ ਰਾਤੀ। ਤੇ ਫੇਰ ਹੁਣ ਉਹ ਰਾ ਕੀ ਫਿਰ ਚੀਜ਼ ਬਣਦੀ ਸੀ ਸ਼ੁਰੂ
ਠੀਕ ਏ, ਠੀਕ ਏ, ਹਾਂ ਸਹੀ ਗੱਲ ਹੈ, ਜਦੋਂ ਜਿੰਨ ਖਾਣ ਵਾਲੇ ਬੰਦੇ ਨੀ ਅਗੇ ਤੋ ਬਣਾ ਕੇ ਵੀ ਕੀ ਕਰਨਾ, ਇਹ ਗੱਲ ਹੋ ਗਈ ਨਾ ਹਾਂਜੀ, ਹਾਂਜੀ, ਠੀਕ। ਕਹਿ
ਤੇ ਸਾਡਾ ਮਤਲਬ ਖਾਣਾ ਪੀਣਾ ਰਾਤੀ ਵਧੀਆ ਹੁੰਦਾ।
ਅੱਛਾ, ਉਲਟਾ ਹਿਸਾਬ ਹੈ, ਚਲੋ ਕੋਈ ਗੱਲ ਨਹੀ ਹਾਂ ਹੂ।
ਕਈ ਲੋਕ ਰਾਤੀ ਹਲਕੀ- ਹਲਕੀ ਦਾਲ ਹੀ ਖਾਣਾ ਪਸੰਦ ਕਰਦੇ ਨੇ ਲਾਈਟ ਫੂਡ।
ਹਾਂਜੀ। ਹਾਂ ਕਈ ਲੋਕ ਤੇ ਏ ਸਵੇਰੇ ਬ੍ਰੇਕਫਾਸਟ ਵਿੱਚ ਵੀ ਵੇਖੋ ਪੋਹਾ ਹੋ ਗਿਆ ਦਲੀਆ ਹੋ ਗਿਆ, ਇਹ ਸਭ ਚੀਜ਼ਾਂ ਪਸੰਦ ਕਰਦੇ ਨੇ ਖੁਦ ਇਹ ਸਭ ਚੀਜ਼ਾਂ ਬਹੁਤ ਪਸੰਦ ਕਰਦੀਆਂ, ਜਿਵੇਂ ਮੰਮਾ ਹੋਰ ਲਈ ਪਰੌੋਂਠੀ- ਪਰਾਂਠੀ ਬਣਾ ਦੇ ਤੇਨਾ, ਤੇ ਮੈਂ ਆਪਣੇ ਲਈ ਤੇ ਇਹ ਚੀਜ਼ਾਂ ਸਪੈਸ਼ਲ ਬਣਾ ਲੈਦੀ ਆ। ਕਦੀ ਪੋਹਾ, ਕਦੀ ਦਲੀਆ ਹੈਨਾ ਕਦੀ ਕੁਛ ਮਤਲਬ ਕੋਈ ਲਾਈਟ ਚੀਜ਼।
ਉਹ ਤੇ ਬਣਾ ਲੈਦੀ ਆਹ ਲੇਕਿਨ ਜੋ ਸਵਾਦ ਪਰਾਂਠੇ ਦਾ ਆਉਂਦਾ ਉਹ ਪਰਾਂਠੇ ਦਾ ਪਤਾ ਹੀ ਹੁੰਦਾ।
ਨਹੀਂ, ਕਦੀ ਕਦਾਰ ਦੀ ਗੱਲ ਕਰਦੀ ਆ ਮੈਂ, ਇਂਦਾ ਨੀ ਉਹ ਤੇ ਮੈਂ ਮੈਨੂੰ ਵੀ ਪਰਾਂਠਾ ੳਹਨੂੰ ਅਮ ਦੇ ਆਚਾਰ ਦਾ ਪਰਾਂਠਾ ਬੜਾ ਸਵਾਦ ਲੱਗਦਾ। ਹਾਂ ਅੰਬ ਦੇ ਅਚਾਰ ਨਾਲ ਮੇਰੇ ਫੇਵਰੇਟ ਹੈ। ਹਾਂ।
ਮੇਰੇ ਹਸਬੈਂਡ ਨੂੰ ਵੀ ਅਚਾਰ ਬੜਾ ਪਸੰਦ ਏ ਉਹਨਾ ਨੂੰ ਹਰ ਚੀਜ਼ ਨਾਲ ਅਚਾਰ ਚਾਹੀਦਾ ਹੀ ਚਾਹੀਦਾ।
ਜੀ, ਹਾਂਜੀ।
ਮੈਨੂੰ ਨੀ ਹੈ ਇਤਨਾ, ਮੈਨੂੰ ਸਿਰਫ ਪਰਾਂਠੇ ਨਾਲ ਅਚਾਰਾ ਅੱਛਾ ਲੱਗਦਾ।
ਜੀ, ਹਾਂਜੀ।
ਯਾ, ਯਾਤੇ ਫੇਰ ਮੈਨੂੰ ਤੁਸੀ ਸਿਰਫ ਗੋਲ-ਗੱਪੇ ਔਰ ਟਿੱਕੀ ਕਿ ਸਮੋਸਾ, ਬ੍ਰੈਡ
ਔ-ਔ, ਈਵਨਿੰਗ ਸਨੈਕ ਸੀ। ਓਥੇ, ਈਵਨਿੰਗ ਸਨੈਕਸ ਹੋ ਜਾਂਦੇ ਨੇ ਇੱਕ ਤਰ੍ਹਾਂ ਦੇ, ਹੂੰ, ਹਾਂ।
ਹਾਂਜੀ, ਮੈ
ਹਾਂ, ਮੈਂ ਈਵਨਿੰਗ ਸਨੈਕਸ ਵਿੱਚ ਤੇ ਜਿਆਦਾਤਰ ਜਿੱਦਾਂ ਆਟਾ ਨਿਊਡਲ ਹੋ ਗਏ ਉਹ ਬਣਾਲੇ ਮੈਂਕਰੋਨੀ ਬਣਾ ਲਿਤੀ। ਹੈਨਾ, ਯਾ ਫਿਰ ਇਡਲੀ ਬਣਾ ਲੀ। ਤੀ ਮੈਂ ਤੇ ਐਹੀ ਚਾਰ ਪੰਜ ਚੀਜ਼ਾਂ ਨੇ ਮੇਰੀਆਂ ਜੋ ਮਤਲਬ ਕਿ, ਮੈਂ ਜਿਆਦਾਤਰ ਬਣਾਨਿਆਂ। ਹੈਨਾ, ਜਿੱਦਾਂ ਹੁਣ ਐ ਕਾਲੇ ਉਬਲੇ ਕਾਲੇ ਛੋਲੇ ਜਾਂ ਉਬਲੇ ਏ ਅ ਅ ਵਾਈਡ ਚਨੇ ਨੀ ਦੇ ਐ। ਤੇ ਏਨਾਂ ਵਿੱਚ ਛੋਟੇ ਛੋਟੇ ਪਿਆਜ, ਟਮਾਟਰ ਕੱਟ ਕੇ ਨਿੰਬੂ ਪਾ ਕੇ ਕਾਲੀ ਮਿਰਚ ਨਮਕ ਚਾਟ ਟਾਈਪ ਔ ਵੀ ਮੈਨੂੰ ਬਹੁਤ ਪਸੰਦ ਐ, ਉਹ ਚੀਜ਼ ਵੀ। ਤੇ ਕਾਫੀਕੁੱਛ, ਏਦਾਂ ਦਾ ਲਾਈਟ ਵੇਟ। ਹੁੰਦਾ ਹੈ, ਖਾਣ ਵਾਸ ਤੇ ਹੈਨਾ।
ਓਸ ਦਿਨ ਮੈਂ ਬਣਾਈ ਸੀ ਯੂਟਿਊਬ ਦੇਖੀ ਸੀ, ਦੁਪੈਰ ਦੀ ਰੋਟੀ ਬਚ ਜਾਂਦੀ ਹੈਨਾ
ਹਾਂ, ਹਾਂ।
ਮੈਂ ਕਾਲੇ ਛੋਲੇ ਉਬਾਲੇ ਦੇ ਸੀ। ਸ਼ਨੀਵਾਰ ਸੀ, ਤੇ ਕਾਲੇ ਛੋਲੇ ਬਣਾਣੇ‌ ਜੀ। ਤੇ ਕਾਲੇ ਛੋਲੇ ਥੋੜੇ ਜੇ ਨੂੰ ਮੈਸ਼ ਕਰ ਲਿੱਤਾ। ਤੇ ਔਨੂੰ ਮਤ ਮਤਲਬ। ਰੋਟੀ ਦੇ ਉੱਤੇ ਲਗਾ ਲਿਆ।
ਅੱਛਾ, ਅੱਛਾ।
ਤੇ ਓਹ ਰੋਟੀ ਤਵੇ ਦੇ ਉੱਤੇ ਸੇਕ ਲੀ। ਪਲਟ ਪਲਟ ਕੇ ਫਿਰ ਉਹਦੇ ਤੇ ਕੀ ਕਹਿੰਦੇ ਨੇ ਪਿਆਜ਼, ਟਿਮਾਟਰ ਔਰ ਥੋੜ੍ਹਾ ਜਿਹਾ ਕੀ ਕੈੰਦੇ ਨੇ ਕਰੀਮ ਪਾ ਕੇ ਨਾ ਤੇ ਓਹਦਾ ਇੱਕ ਰੋਲ ਬਣਾ ਕੇ ਬੜਾ - ਅੱਛਾ ਲੱਗਿਆ ਸੀ ਖਾਣ ਵੇਵਿਚ। ਹਾਂ, ਚੀਜ਼ ਪਾ ਕੇ।
ਇਸੀ ਤਰ੍ਹਾਂ ਜਿੱਦਾਂ ਪੀ ਪਿਚ ਕੱਢੇ ਹੋਏ ਚਾਵਲ ਬਣਾਏ ਦੇ ਆ ਨਾ ਵਾਈਟ। ਜਿਵੇਂ, ਔ ਬੱਚ ਜਾਣ ਨਾ ਤੇ ਮੈਂ ਉਹਨੂੰ ਵੀ ਤੜਕਾ ਲਾ ਲੈ ਨਿਆ ਪਿਆਜ, ਸ਼ਿਮਲਾ ਮਰਚ ਚ ਟਮਾ ਟਮਾਟਰ ਪਾ ਕੇ ਨਾ ਵਿੱਚ ਸੋਸ ਮਿਲਾ ਕੇ ਕਾਲੀ ਮਰਚ, ਨਮਕ ਮਿਰਚ ਪਾ ਕੇ। ਉਹ ਵੀ ਬੜੇ ਸਵਾਦ ਲੱਗਦੇ ਨੇ। ਉਹ ਵੀ ਬੜੇ ਟੇਸਟੀ ਲੱਗਦੇ ਜੇ। ਹਾਂ, ਹਾਂ, ਹਾਂ, ਫਰਾਈਡ ਕਿਸੇ ਤਰ੍ਹਾਂ ਦੀ ਉਹ ਆਈਟਮ ਬਣ ਜਾਂਦੀ ਏ। ਉਹ ਵੀ ਬਹੁਤ ਅੱਛੀ ਲੱਗਦੀ।
ਹਾਂ ਉਹ ਤੇ ਹੈ ਕਦੀ, ਕਦੀ ਅਲੱਗ, ਅਲੱਗ ਚੀਜ਼ਾਂ ਖਾਣੀ ਵੀ ਅੱਛਾ ਲੱਗਦਾ ਏ।
ਬਿਲਕੁਲ, ਬਿਲਕੁਲ ਕਈ ਵਾਰੀ ਨਾ ਸਾਡੇ ਕੋਲ ਉਸ ਹਿਸਾਬ ਦਾ ਮੈਟੀਰੀਅਲ ਬਚ ਜਾਂਦਾ ਤੇ। ਫਿਰ ਬੱਚੇ ਉਹਹੀ ਮਟੀਰੀਅਲ ਦਸੀ ਇਹ ਸਭ ਚੀਜ਼ਾਂ ਬਨਾ ਲੈਂਦੇ ਹਾਂ। ਆਪਣੇ ਆਪ ਹੀ ਮਨ ਕਰਦਾ।
ਹਾਂ ਉਹ ਤੇ ਹੈ। ਕੁਛ ਚੀਜ਼ ਬਚੀ ਹੋਏ ਨਾ ਤੇ
ਜੇਵੇਂ ਚਾਵਲ ਬਚ ਗਏ ਯਾ। ਫਰਾਈਡ ਰਾਈਸ ਬਣਾ ਲਏ। ਯਾ ਫਿਰ ਅਸੀਂ ਕੀ ਨਾਮ ਏ ਖੀ ਖੀਰ ਬਣ ਜਾਂਦੀ ਹੈ। ਵੀ ਚਲੋ ਚਾਵਲ ਬੱਚੇ ਨੇ ਖੀਰ ਬਣਾ ਲਈ। ਤੇ ਹਾਂ ਉਹੀ ਨਾ ਤੇ ਹਾਂਜੀ। ਜੀ। ਜ ਫੇਰ ਦੇਸ਼ ਵਿੱਚ ਤੇ ਮੈਨੂੰ ਜਿਆਦਾਤਰ ਇਹ। ਫਰੂਟ ਆਈਸ ਕਰ੍ਰੀਮ ਵਗੈਰਾ ਇਹ ਸਭ ਅੱਛੀ ਲੱਗਦੀ ਏ। ਮੈਂ ਇਹ ਸਭ ਬਣਾਦੀ ਰਹਿੰਦੀ ਹਾਂ। ਹ ਹੂ ਹਾਂਜੀ ਘਰ ਹੀ ਬਣਾ ਲੈਂਦੀ ਆਂ ਤੇ ਉਹੀ ਵਿੱਚ ਕੀ ਛੋਟੇ ਛੋਟੇ ਫਰੂਟ ਕੱਟਣੇ ਐ। ਜਿਵੇਂ ਕਿ ਔਰ ਫਰਾਈ ਐਪਲ ਹੋ ਗਿਆ, ਬਨਾਨਾ ਹੋ ਗਿਆ, ਗ੍ਰੇਪਸ ਹੋ ਗਏ। ਵਿੱਚ ਕੀ ਨਾਮਂ ਹੈ, ਡਰਾਈ ਫਰੂਟ ਮਿਲਾ ਲਈ ਤਾਂ ਕਾਜੂ ਬਦਾਮ ਕੱਟ ਛੋਟੇ ਛੋਟੇ ਹੈਨਾ। ਤੇ ਉਹ ਕੀ ਨਾਮ ਬਸ ਉਹ ਉਹਦੇ ਵਿੱਚ ਮਿਕਸ ਕਰਕੇ ਮਾੜੀ ਜੀ ਬੂਰਾ ਚੀਨੀ ਪਾ ਕੇ ਠੀ ਤੇ ਉਹ ਬਸ ਠੰਡੀ, ਠੰਢਡੀ ਬੜੀ ਸਵਾਦ ਲੱਗਦੀ ਉਹ। ਚੀਜ਼ ਵੀ ਇਸੀ ਤਰ੍ਹਾਂ ਕਸਟਰਡ ਬਣਾ ਕੇ। ਕਸਟਰਡ ਵਿੱਚ ਵੀ ਅਸੀਂ ਇਏਦਾਂ ਫਰੂਟਸ ਛੋਟੇ, ਛੋਟੇ ਡਰਾਈ ਫਰੂਟਸ ਫਰੂਟਸ ਨੂੰ ਕੱਟ ਕਟਕੇ ਪਾਾਲੋ। ਵੀ ਠੰਡਾ ਕਰਕੇ। ਖਾਓ ਉਹ ਵੀ ਬਹੁਤ ਯੰਮੀ ਲੱ ਦਾ ਫੇਰ ਗਰਮੀਆਂ ਵਿੱਚ ਤੇ ਠੰਡੀ ਠੰਡੀ ਚੀਜ਼ਾਂ ਹੀ ਅੱਛੀ ਲੱਗਦੀਆਂ ਨੇ। ਅੱਛਾ ਬਾਜ਼ਾਰ ਦੀ ਬ੍ਰਿਕ ਵਿੱਚ ਕਹੀਏ ਹੈ ਕੀ ਇਹ ਮਿਲਾਵਟ ਹੀਂ ਹੈ ਉਹ ਵੀ
ਪਤਾ ਨੀ ਕਦੋਂ ਦੀ ਬੰਨੀ ਹੁੰਦੀ ਹੈ। ਬਜ਼ਾਰ ਆਈਸ ਕਰ੍ਰੀਮ ਕਦੋਂ ਦੀ ਬੰਨੀ ਦੀ ਕਦੋਂ ਨਹੀਂ ਇਹ ਤੇ ਹੈ ਘਰ ਮਤਲਬ
ਤਾਂ ਘਰ ਚੀਜ਼ਾਂ ਬਣਾ ਲੈ ਨਾ, ਉਹ ਵਧੀਆ
ਹਾਂ ਬਿਲਕੁਲ ਵਧੀਆ ਲੱਗਦੀਆਂ ਨੇ ਘਰ ਦੀਆਂ ਚੀਜ਼ਾਂ
ਰ ਜਿਆਦਾ ਕੋਈ ਔਖੀਆਂ ਵੀ ਨੀ ਸੌਖੀਆਂ ਹੀ ਨੇ ਬਣਾਨੀਆਂ ਨੀ
ਪਹਿਲਾਂ ਉਹ ਨੀ ਹੁੰਦੇ ਸੀ ਸਾਡੇ ਕੋਲ ਸਾਧਨ ਨਹੀਂ ਹੁੰਦੇ ਸੀ ਬਣਾਉਂਦੇ ਅੱਜ ਕੱਲ੍ਹ ਸਭ ਕੁਛ ਮਿਲ ਜਾਂਦਾ ਮਾਰਕੀਟ ਵਿੱਚ ਤੁਸੀਂ ਘਰ ਬਣਾਉਣ ਵਾਸਤੇ ਨਾ ਈਜ਼ੀ ਹੋ ਗਿਆ ਹੈ, ਸਾਰੇ ਟੂਲਸ ਮਿਲ ਜਾਂਦੇ ਨੇ ਕਿਚਨ ਦਾ ਜਿਨਾ ਵੀ ਟੂਲਸ ਹੈ ਅੱਜ ਕੱਲ੍ਹ ਸਭ ਅਵੇਲੇਬਲ ਹੈ ਉਹ ਦਿ ਦਿਖਾਉਂਦੇ ਵੀ ਨੇ ਕਿ ਕੀ ਚੀਜ਼ ਕੀ ਯੂਜ ਕਰ ਸਕਦੇ ਹਾਂ ਅਸੀਂ
ਹਾਂਜੀ ਹਾਂਜੀ ਤੇ ਓਦਾਂ ਕੀ ਨਾਮ ਹੈ ਹੋਰ ਸ਼ਾਮ ਨੂੰ ਅਸੀਂ ਇਹ ਸਭ ਚੀਜ਼ਾਂ ਦੇ ਇਲਾਵਾ ਮੈਨੂੰ ਇਹ ਕੀ ਨਾਮ ਹੈ ਬ੍ਰੈਡ ਰੋਲ ਤਲਣੇ ਪਸੰਦ ਜਿਵੇਂ ਆਲੂ ਦੀ ਮਿਸ ਪਈਏ ਉਹਨੂੰ ਉਹਦੇ ਵਿੱਚ ਬ੍ਰੈਡ ਵਿੱਚ ਕਰਕੇ ਤੇ ਬ੍ਰੈਡ ਰੋਲ ਤਲ ਲਓ ਉਹਨੂੰ ਰਾਊਂਡ ਸ਼ੇਪ ਵਿੱਚ ਦੀ ਸ਼ੇਪ ਬਣਾ ਕੇ ਜਾਂ ਫਿਰ ਉਹਦੇ ਵਿੱਚ ਮੈਗੀ ਬਣਾ ਕੇ ਰੱਖ ਲੋ ਅਲੱਗ ਤੋਂ ਤੇ ਉਹਦੇ ਵਿੱਚ ਮੈਗੀ ਦੀ ਸ ਸਟਫਿੰਗ ਕਰਕੇ ਕੇ ਵੀ ਉਹਨੂੰ ਤਲੋ ਬ੍ਰੈਡ ਰੋਲ ਉਹ ਵੀ ਬੜਾ ਹੀ ਯਮੀ ਟੇਸਟ ਆਉਂਦਾ ਹੈ ਹਾਂ ਹਾਂ ਮੈਨੂੰ ਇਹ ਕਿ ਇਹ ਹਾਂ ਬਿਲਕੁਲ ਬਿਲਕੁਲ ਕਰਨਾ ਮੈਗੀ ਬਣਾ ਕੇ ਨਾ ਤੇ ਉਹਨੂੰ ਉਹ ਕਿ ਨਾ ਂ ਜਿੱਦਾਂ ਅਸੀਂ ਬ੍ਰੈ ਨੂੰ ਥੋੜਾ ਗਿੱਲਾ ਕਰਦੇ ਹਾਂ ਜੀ ਉਹਦੇ ਵਿੱਚ ਫੇਿਰ ਮੈਗੀ ਦੀ ਸਟਫਿੰਗ ਭਰ ਕੇ ਫ਼ਿਰ ਉਹਨੂੰ ਅਸੀਂਿਚੋੜਦੇ ਹ ਨਾ ਰਾਂਡ ਸ਼ੇਪ ਜਿਹੜੀ ਸ਼ੇਪ ਅਸੀਂ ਬਣਾਉਣੀ ਹੈ ਤੇ ਉਹ ਉਹਨੂੰ ਫਿਰ ਡੀਪ ਫਰਾਈ ਕਰੋ ਤੇ ਡੀਪ ਫ੍ਰਈ ਕਰਕੇ ਕੇ ਫਿਰ ਕੀ ਨਾਮਂ ਉਹ ਖਾਓ ਤੇ ਬੜੀ ਯਮੀ ਲੱਗਦੀ ਹੈ ਇੱਕ
ਅ ਜਿਸ ਤਰ੍ਹਾਂ ਸਮੋਸੇ ਮਿਲਦੇ ਨੇ ਚੋਮਿਨ ਵਾਲਾ ਸਮੋਸਾ ਮਿਲਦਾ ਵ
ਹਾਂ ਹਾਂ ਹਾਂ ਜਿਵੇਂ ਚੋਮਿਨ ਪੀਜ਼ੇ ਵਾਲਾ ਚੌਮਿਨ ਵਾਲਾ ਮਨਚੂਰੀਅਨ ਵਾਲਾ ਏਦਾਂ ਦੇ ਮਿਲਦੇ ਆ ਨਾ ਸਟਫਿੰਗ ਵਾਲੇ ਉਸਸੀ ਤਰ੍ਹਾਂ ਮੈਗੀ ਦੀ ਸਟਫਿੰਗ ਵਾਲਾ ਬ੍ਰੈਡ ਰੋਲ ਕਦੀ ਬਣਾ ਕੇ ਦੇਖਣਾ ਟਰਾਈ ਕਰਨਾ ਬਹੁਤ ਹੀ ਸਵਾਦ ਲੱਗਦਾ ਹੈ ਮੈਨੂੰ ਇਹ ਤਦੋਂ ਪਤਾ ਜਦੋਂ ਕਲਜ ਟਾਈਮ ਸਾਡੇ ਨਾ ਸਕੂਲ ਦੇ ਬਾਹਰ ਇੱਕ ਦੁਕਾਨ ਸੀ ਉਥੋਂ ਇੱਕ ਆਂਟੀ ਨਾ ਇਹ ਬਣਾ ਕੇ ਵੇਚਦੀ ਸੀਗੀ ਟਵੰਟੀ ਰੁਪੀਜ਼ ਦਾ ਦਿੰਦੀ ਸੀਗੀ ਉਹ ਤੇ ਸਾਨੂੰ ਭੁੱਖ ਲੱਗੀ ਹੁੰਦੀ ਸੀ ਸਾਨੂੰ ਬੜੇ ਸਵਾਦ ਲੱਗਦੇ ਸੀ ਬਸ ਉਦੋਂ ਤੋਂ ਮੈਨੂੰ ਧਿਆਨ ਕਿ ਹਾਂ ਵੀ ਇਹਨੂੰ ਏਦਾਂ ਬਣਾਨੈ ਹਮ ਕਰਨਾ ਕਦੀ ਟਰਾਏ ਤੇ ਬਾਕੀ ਹਾਂਜੀ ਹਾਂਜੀ ਕਿਉਂਕਿ ਬੱਚਿਆਂ ਨੂੰ ਤੇ ਬਹੁਤ ਸਵਾਦ ਲੱਗਦਾ ਹੈ ਨਾ ਉਹ ਉਹਨਾਂ ਦੀ ਮਤਲਬ ਦੀ ਚੀਜ਼ ਹੈ ਮੈਗੀ ਉਹਦੇ ਵਿੱਚ ਤੇ ਹਾਂਜੀ ਹਾਂਜੀ
ਤੇ ਫੇਰ ਆਲੂ ਉਬਾਲੋ
ਹਾਂ ਆਲੂ ਵਾਲਾ ਮੈਂ ਤਦੋਂ ਕਰਦੀ ਆਂ ਜਦੋਂ ਆਲੂ ਵਾਲੀ ਰੋਟੀ ਬਣਾਂਨੇ ਨਹੀਂ ਬਚ ਜਾਂਦੀ ਬਸ ਬਚੇ ਹੋਏ ਮਟੀਰੀਅਲ ਨੂੰ ਜਿੱਦਾਂ ਯੂਟੀਲਾਈਜ਼ ਕਰਨਾ ਹੁੰਦਾ ਹੈ ਯਾ ਤੇ ਉਹਨੂੰ ਕੀ ਨਾਮ ਹੈ ਟੋਸਟਰ ਵਿੱਚ ਰੋਸਟ ਕਰਲੇ ਬ੍ਰੈਡ ਸਟਫਿੰਗ ਕਰਕੇ ਯਾਂ ਫਿਰ ਡੀਪ ਫਰਾਈ ਕਰ ਲਏ ਇਹੀ ਕੰਮ ਹੋ ਸਕ
ਹ ਹਾਂ ਉਹ ਤੇ ਹੈ ਨਹੀਂ ਇਹ ਤੇ ਸਹੀ ਹੈ ਬਚੀ ਹੋਈ ਚੀਜ਼ਾਂ ਦਾ ਵੀ ਯੂਜ ਕਰਨਾ ਚਾਹੀਦਾ ਆਉਣਾ ਚਾਹੀਦਾ
ਇਸੇ ਤਰ੍ਹਾਂ ਹੁਣ ਜਿੱਦਾਂ ਕੋਈ ਸਬਜ਼ੀਆਂ ਸੁਬਜ਼ੀਆਂ ਬਚ ਜਾਂਦੀਆਂ ਨੇ ਨਾ ਤੇ ਉਹ ਕੁਛ ਲੋਕ ਤੇ ਉਹਨੂੰ ਵੀ ਆਟੇ ਵਿੱਚ ਗੁੰਣ ਲੈਂਦੇ ਨੇ ਜਿਵੇਂ। ਬੰਗਨ ਦੀ ਬਚ ਗਈ, ਕੋਈ ਪੜਥਾ, ਨਹੀਂ ਮੈਂ ਸੁਣਿਆ ਮੇਰੀ ਸਿਸਟਰ ਮੇਰੀ ਇਕ ਹੈਗੀ ਏ ਹਾਂ ਹਾਂ ਅਸੀਂ ਵੀ ਦਾਲ ਵਾਲਾ ਆਟਾ ਮੈ ਵੇਸੇ ਮੈਂ ਵੀ ਦਾਲ ਵਾਲਾ ਆ ਹੀ ਜਿੱਦਾਂ ਯੂਜ ਕਰਦੀ ਹਾਂ। ਆਟਾ ਓਟਾ ਗੁੰਣ ਲੈਂਦੀ ਹਾਂ ਮੈਂ ਆਪ ਸਬਜੀ ਸਬਜੀਆਂ ਵਾਲਾ ਸੁਣਿਆ ਹੈ ਰਿਸ਼ਤੇਦਾਰਾਂ ਤੋਂ ਆਪ ਨੀ ਕਦੀ ਕੀ ਨਾਮੇ ਆਪ ਨੀ ਮੈਂ ਕਦੀ ਟਰਾਈ ਕੀਤਾ ਹਾਂ ਨਹੀਂ ਮੇਰੀ ਵੇਸੇ ਸਿਸਟਰ ਇਨ ਲੋ ਦੱਸਦੀ ਸੀ ਕਿ ਅਸੀਂ ਵੀ ਆਟੇ ਵਿਚ ਸਬਜ਼ੀਆਂ ਗੁਨ ਲਈ ਦੀ ਏ ਸਾਡੇ ਪਰਿਵਾਰ ਵਿੱਚ ਬੱਚੇ ਮਤਲਬ ਸਾਰੇ ਬੜੇ ਖੁਸ਼ ਹੋ ਕੇ ਖਾਂਦੇ ਮੈ ਕਿਹਾ ਚਲੋ ਵਧੀਆ
ਹਾਂ ਉਹ ਤੇ ਹੈ ਲੇਕਿਨ ਬਸ ਉਹ ਸਰਦੀਆਂ ਦੇ ਵਿੱਚ ਉਹ ਨਹੀਂ ਸੀ ਅੱਜ ਕੱਲ ਉਹ ਕਿ ਕਹਿੰਦੇ ਨੇ ਮਿਲੇਟਸ ਵਾਲਾ ਆਟਾ ਆਂਦਾ ਜਿਹੜਾ ਜੋ ਉਹਦਾ ਬਾਜਰੇ। ਰਾਗੀ ਦਾ ਇਹਦੇ ਵਿੱਚ ਤੇ ਮੈਂ ਵੇਜੀਟੇਬਲ ਪਾ ਕੇ ਗੁੰਣ ਲੈਂਦੀ ਸੀ
ਅੱਛਾ ਅੱਛਾ ਅੱਛਾ
ਗ੍ਰੀਨ ਜੋ ਪਿਆਜ਼ ਨਹੀਂ ਹੁੰਦੇ ਗ੍ਰੀਨ ਵਾਲੇ ਪਿਆਜ਼ ਹੋ ਗਏ।
ਹਾਂਜੀ ਹਾਂਜੀ ਹਾਂਜੀ
ਪਾ ਲਿੱਤਾ ਪਾਲਕ ਪਾ ਲਈ ਥੋੜ੍ਹੀ ਮੇਥੀ ਪਾ ਕੇ ਇਹਦਾ ਆਟਾ ਤਾਂ ਮੈਂ ਗੁੰਨ ਲੈਂਦੀ ਸੀ
ਹਾਂਜੀ
ਬਟਰ ਬਹੁਤ ਹੈਵੀ ਹੋ ਜਾਂਦਾ ਹੈ ਸਬਜ਼ੀ ਵਾਲਾ ਨਾ
ਹਾਂਜੀ ਹਾਂਜੀ
ਇਹ ਖਜਮ ਨਿਸੀ ਹੁੰਦੇ
ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹੈਨਾ ਕਿੰਨਾ ਕੁਛ ਅਸੀਂ ਸ਼ੇਅਰ ਕੀਤਾ ਹੈ ਤੇ ਹੋਰ ਮੈਂ ਤੇ ਟਰਾਈ ਵੀ ਕਰਾਂਗੀ ਹਾਂ ਸਿੱਖਣ ਨੂੰ ਵੀ ਮਿਲਿਆ ਮੈਂ ਵੀ ਟਰਾਈ ਕਰਾਂਗੀ ਔਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਔਕੇ ਬਾਏ